ਹੈਲੋ, ਹੈਲੋ। ਸਸ਼ ਸ਼੍ਰੀ ਕਾਲ ਜੀ, ਕੀ ਹਾਲ ਚਾਲ।
ਵਧੀਆ ਤੁਸੀਂ ਦੱਸੋਂ ਕਿਵੇਂ ਓ, ਘਰ ਤੇ ਸਬ ਵਧੀਆ।
ਸਭ ਵਧੀਆ ਤੁਸੀਂ ਦੱਸੋਂ, ਤੁਸੀਂ ਕਿਵੇਂ ਓ।
ਮੈਂ ਵੀ ਵਧੀਆਂ ਹੈਗਾ, ਤੁਸੀਂ ਖਾਣਾਂ-ਪੀਨਾ ਕਰ ਦਿੱਤਾਂ।
ਹਾਂਜੀ ਮੈਂ ਸਭ ਕਰ ਲੇਐ, ਤੁਸੀਂ ਕਰ ਲੇਐ ਡਿਨਰ।
ਹਾਂਜੀ ਮੈਂ ਵੀ ਡਿਨਰ ਕਰ ਲੇਆ, ਅੱਜ਼ ਤੋਂ ਲੇਟ ਹੋ ਗਏ ਬਹੁਤ।
ਅੱਛਾ ਹਾਂ ਅਸੀਂ ਵੀ ਅੱਜ਼ ਲੇਟ ਹੋ ਗਏ, ਵੈਸੇ ਅਸੀਂ ਵੀ ਏਟ-ਨਾਈਨ ਤੱਕ ਖਾਂ ਲੈਂਣੇ ਆਂ।
ਹਾਂਜੀ-ਹਾਂਜੀ, ਬਸ ਅੱਜ਼ ਤਾਂ ਹੈਗਾ ਈ ਐਸ਼ਾਂ। ਓਰ ਤੁਆਡੀ ਮੰਮੀ, ਬਾਈ ਭਰਾ ਵਗ਼ੈਰਾ ਸਭ ਠੀਕ ਆਂ।
ਹਾਂਜੀ ਸਭ ਠੀਕ ਘਰ, ਤੁਹਾਡੇ ਘਰ ਸਭ ਠੀਕ।
ਹਾਂਜੀ ਸਬ ਠੀਕ, ਬਸ ਮੈਂ ਤਾਂ। ਅੱਜ-ਕੱਲ ਤੋਂ ਜ਼ਿਆਦਾਤਰ ਫ਼ੋਨ ਈ ਵੇਖ ਲੈਂਣੀ ਆਂ, ਟਾਇਮ ਈ ਪਾਸ਼ ਨੀਂ ਹੁੰਦਾਂ ਹੈਗਾ਼ ਗਰਮੀਆਂ ਦੀਆਂ ਛੁੱਟੀਆਂ ਜਬ ਤੋਂ ਪੜੀਆਂ ਨੇਂ।
ਹਾਂਜੀ, ਕਾਲੇਜ਼ ਇਚ ਓ ਨਾ ਤੁਸੀਂ ਤੇ।
ਹਾਂਜੀ-ਹਾਂਜੀ।
ਮੈਂ ਵੀ ਕਾਲੇਜ਼ ਇਚ ਆਂ, ਤੁਆਡਾ ਲਾਸਟ ਈਅਰ ਚੱਲ ਰੇਐ ਨਾ।
ਹਾਂਜੀ ਲਾਸਟ ਈਅਰ ਚੱਲ ਰੇਐ, ਬਸ ਅੱਜ਼-ਕੱਲ ਓਹ ਪ੍ਰੈਕਟੀਕਲ ਹੋ ਗੇ ਨੇਂ ਨਾ ਕੋਲੇਜ਼ ਦੇ। ਤੋਂ ਬਸ ਛੁੱਟੀਆਂ ਪੜ ਗੀ ਨੇਂ ਅੱਬ ਤੋਂ।
ਅੱਛਾ, ਹਾਂ ਸਾਡੀਆਂ ਵੀ। ਹੋਰ ਦੱਸੋ ਘਰ ਸਬ ਠੀਕ ਤੁਹਾਡੇ।
ਹਾਂਜੀ ਘਰ ਤੋਂ ਵੀ ਸਬ ਠੀਕ ਆ, ਬਸ ਮੈਂ ਤਾਂ ਫੋਨ ਵੇਖਨੀਆਂ ਨਾ ਤਾ ਮੈਨੂੰ ਕੁਛ ਸ਼ੋਪਿੰਗ ਸ਼ੂਪਿੰਗ ਦੇ ਆਈਟਮਸ ਦੇਖ ਲੈਂਣੀ ਆਂ ਅਵੀ ਤੋਂ। ਬੋਰ ਹੋ ਗਈਆਂ ਨੇ ਮੈਂ ਬੜੀ
ਹਦੇ ਓਹ
ਮੈਂ ਜ਼ਿਆਦਾਤਰ ਤੇ ਔਫਲਾਈਨ ਈ ਜਾਂਣੀ ਆਂ, ਪਰ ਅੱਜ-ਕੱਲ ਤੋਂ ਮੇਰਾ ਔਨਲਾਈਨ ਤੇ ਮਨ ਲੱਗਿਆ ਹੁਆ ਐ।
ਅੱਛਾ ਪਰ ਹਾਂ ਠੀਕ ਐ ਨਾ ਔਨਲਾਈਨ ਪਰ ਔਨਲਾਈਨ ਕਦੀ-ਕਦੀ ਨਾ ਇਵੇਂ ਹੋ ਜਾਂਦਾ ਏ ਕਿ ਸਾਨੂੰ ਲਾਈਕ ਸਮਝ ਨੀ ਆਂਦਾ ਫੈਬਰਿਕ ਕਿਵੇਂ ਦਾ ਆ ਰੇਆ ਏ। ਕਦੀ ਕ ਵਾਰ ਇੱਕ ਵਾਰੀ ਅਸੀ ਨਾ, ਥੋੜਾ ਟਾਈਮ ਪੈਹਲੇ ਇੱਕ ਮੈਂ ਆਪਨੀ ਪੈਂਟਸ ਮੰਗਾਈ ਸੀ, ਤੇ ਓਦੇ ਅੰਦਰ ਕੀ ਹੋਇਆ ਸੀ ਓਹ ਮੈਂ ਜੋ ਪੈਂਟ ਮੰਗਈ ਸੀ ਓਹ ਪੈਂਟ ਦਾ ਫੈਬਰਿਕ ਬਿਲਕੁਲ ਚੇਂਜ ਆਇਆ ਓਦਾ ਕਲਰ ਡਿਫਰੈਂਟ ਆਏਆ ਓਹ ਬਹੁਤ ਖ਼ਰਾਬ ਆਈ ਸੀ ਓਹ ਤੇ
ਨੀ ਅੱਜ-ਕੱਲ ਤੇ ਟਾਈਮ ਤੇ ਸ਼ੋਪਿੰਗ ਸਭ ਤੋਂ ਪਾਪੂਲਰ ਤਰੀਕੇ ਨੇ, ਔਨਲਾਈਨ ਸ਼ੋਪਿੰਗ ਹੁੰਦਾ ਹੈਗਾ ਅੱਜ ਕੱਲ ਤੋਂ ਜੈਨ ਜੀ ਵੀ ਔਨਲਾਈਨ ਹੀ ਓ ਸਭ ਕੁੱਛ ਔਡਰ ਕਰਦੇ ਐ। ਮਤਲਬ ਔਨਲਾਈਨ ਸ਼ੋਪਿੰਗ ਦਾ ਮਤਲਬ ਐ ਨਾ, ਤੁਸੀਂ ਮੋਬਾਇਲ ਜਾਂ ਲੈਪਟੋਪ ਤੋਂ ਇੰਟਰਨੈਟ ਦੇ ਥਰੂ ਘਰ ਬੈਠੇਂ -ਬੈਠੇਂ ਸਮਾਨ ਖਰੀਦ ਸਕਦੇ ੲੌ, ਉਸਦਾ ਸਭ ਸੇ ਵੱਡਾ ਫ਼ਾਇਦਾ ਇਹ ਹੈ ਕਿ ਬੰਦੇ ਨੂੰ ਨਾ ਮਾਰਕੀਟ ਜਾਣ ਦੀ ਲੋੜ ਨੀ, ਲੋੜ ਨੀ ਹੈਗੀ।
ਹਾਂ ਓ ਤੇ ਹੈ। ਉਹਦਾ ਤੇ ਬਹੁਤ ਬਟ ਤਾਂ ਵੀ ਕਦੀ-ਕਦੀ ਕੋਈ- ਕੋਈ ਚੀਜ਼ ਮੈਂ ਸੈਟਿਸਫੈਕਸ਼ਨ ਨਾਲ਼ ਦੇਖ਼ ਕੇ ਜੋ ਸਾਂਨੂੰ ਪਸੰਦ ਆਂਦੀ ਏ। ਔਰ ਔਨਲਾਈਨ ਨਾ ਥੋੜੀ ਮੋਸਟ ਔਫ ਦਾ ਚੀਜ਼ਾਂ ਏਵੇ ਹੁੰਦੀਆਂ ਆ, ਉਹ ਬਹੁਤ ਕੋਮਨ ਹੁੰਦੀਆਂ ਐ ਕਿ, ਤੇ ਮੈਂ ਤਾਂ ਕਰਕੇ ਮੈਂ ਏਨਾਂ ਔਨਲਾਈਨ ਵੀ ਮੈਂ ਵੇਖ ਲੇਨੀ ਆ, ਪਰ ਔਨਲਾਈਨ ਨਾ ਮੈਂ ਬਹੁਤ ਓ ਵਾਲ਼ੀ ਐਪ ਤੋਂ ਮੰਗਾਨੀ ਆ ਜ਼ੋ ਥੋੜ੍ਹੀ ਵੈਸੀ ਨਹੀਂ ਹੁੰਦੀਂ, ਥੋੜੀ ਇੰਟਰਨੈਸ਼ਨਲ ਬ੍ਰੈਡਸ ਹੁੰਦੇ ਆ।
ਹਾਂਜੀ -ਹਾਂਜੀ, ਨਹੀਂ ਮੈਂ ਤਾਂ ਇੱਕ ਵਾਰੀ ਨਾ ਆਪ ਔਨਲਾਈਨ ਔਡਰ ਕੀਤੀ ਐ ਕਿ ਉਸ ਬਿਨ ਸੀਓ ਡੀ ਹੈਗਾ, ਮਤਲਬ ਇੰਸਟ -ਗ੍ਰਾਮ ਤੋਂ ਓਡਰ ਮੈਂ ਕੀਤੀ ਹੈਗੀ ਇੱਕ ਡਰੈੱਸ ਮੇਰੇ ਸਾਥ ਤੋਂ ਸਕੈਮ ਹੀ ਹੁੰਦਾ ਹੈਗਾ, ਮਤਲਬ ਮੈਂ ਤਾਂ ਓਡਰ ਕੀਤਾਂ ਉਹ ਡਿਲੀਵਰੀ ਵੀ ਮੈਂਨੂੰ ਮਤਲਬ ਡੇਢ ਮਹੀਨੇਂ ਤੋਂ ਆਫਟਰ ਡਿਲੀ ਡਿਲੀਵਰੀ ਹੁੰਦੀਂ ਹੈਗੀ ਤੇ ਮੈਂ ਉਹਨਾਂ ਨੂੰ ਵੇਖਾਂ ਤੋ ਪੂਰਾਂ ਸ਼ੂਟ ਝਿੱਜਾ ਪੜਾ ਹੋਆ ਹੈਗਾ। ਪੂਰਾ ਕੱਟਾ ਪੂਰਾ ਫੱਟਾ ਹੂਆ ਹੋਗਾ, ਮੇਰੇ ਤੋਂ ਪੂਰੇ ਪੈਸੇ ਪਾਨੀ ਮੇਂ ਚਲੇ ਗਏ।
ਤੇ ਇਹ ਤੇ ਬੜਾ ਖ਼ਰਾਬ ਹੋਇਆ ਤੁਹਾਡੇ ਨਾਲ਼, ਮੇਰੇ ਨਾਲ਼ ਕਦੀਂ ਇਵੇ ਤੇ ਨੀ ਹੋਇਆਂ ਮੋਸਟਲੀ ਮੇਰੇ ਨਾਲ ਤੇ ਇਵੇਂ ਹੋਇਆਂ ਕਿ ਫੈਬਰਿਕ ਚੇਂਜ ਆਇਆਂ ਏ ਜ਼ਿਆਦਾ ਤੋਂ ਜ਼ਿਆਦਾ
ਹਾਂਜੀ। ਨਹੀਂ ਮੇਰੇ ਸਾਥ ਤੋਂ ਸਕੈਮ ਵੀ ਹੋ ਗਿਆ ਐ ਇੱਕ ਵਾਰੀਂ, ਮੈਂ ਤੋਂ ਮਤਲਬ ਇੱਕ ਸਵੈਟਰ ਓਡਰ ਕੀਤਾਂ ਸਰਦੀਆਂ ਦੇ ਵਿਚ ਉਹ ਸਵੈਟਰ ਵੀ ਮੈਂਨੂੰ ਨੱਬੇ ਹਜ਼ਾਰ ਦਾ ਪੜ ਗਿਆ ਹੋਊਗਾ, ਮੈਂ ਓ ਟੀ ਪੀ ਦੇ ਦਿੱਤਾਂ ਨਾ ਕਿਸੀ ਕੋ ਵੀ ਤੋਂ ਉਹ ਮੇਰਾ ਅਕਾਊਂਟ ਸਾਰੇ ਪੈਸੇ ਉੱਡ ਗਏ ਨੇ
ਹਾਂ।
ਤੋਂ ਉਸ ਤੋਂ ਬਾਅਦ ਨਾ ਮੈਂ ਨਾ ਸਾਰੀ ਟਰੱਸਟਿਡ ਵੈੱਬਸਾਈਟ ਨੂੰ ਹੀ ਔਡਰ ਕਰਨੀ ਆ ਮੈਂ, ਇੰਸਟਾਗ੍ਰਾਮ ਮਤਲਬ ਕੋਈ ਵੀ ਵੈਬ ਸਾਈਟ ਹੁੰਦੀ ਹੈਗੈ ਜੋ ਉਸੀ ਵੈਬਸਾਈਟਾ ਹੈਗੀ ਤੇ ਮੈਂ ਉਹਨੂੰ ਉਦੇ ਵਿੱਚ ਔਡਰ ਹੀ ਨੀ ਕਰਦੀ।
ਹਾਂ, ਨਹੀਂ ਸਹੀ ਗੱਲ ਐ ਓਡਰ ਨਾ ਹੀ ਕਰਿਆ ਕਰੋਂ। ਉਹਦਾ ਕੋਈ ਫਾਇਦਾ ਨੀ ਏ ਅਗਰ ਏਨੀਂ ਵਾਰ ਸਕੈਮ ਹੋ ਰਿਹਾ, ਵੈਸੇ ਵੀ ਉਹੀ ਐਪ ਤੋਂ ਓਡਰ ਕਰੋ ਨਾ ਜੋ ਤੁਹਾਨੂੰ ਪਤਾ ਐ ਬਹੁਤ ਪੋਪੂਲਰ ਨੇ, ਉਹਦਾ ਤੇ ਫਾਇਦਾ ਵੀ ਐ ਕਰਨ ਦਾ
ਹੋਰ ਫ਼ੇਰ। ਬਿਲਕੁਲ- ਬਿਲਕੁਲ ਪਰ ਔਨਲਾਈਨ ਦੇ ਵਿੱਚ ਨਾ ਯੇ ਵੋ ਕਿਆ ਕਹਤੇ ਐ ਆਪਣਾ ਯੇ ਔਰ ਡਿਲੀਵਰੀ ਦਾ ਟਾਇਮ ਕਿੰਨਾ ਲੈਂਦੇ ਆ, ਮਤਲਬ ਐਹ ਵੀ ਠੀਕ ਹੀ ਹੈਗਾ ਓ ਡਿਸਕਾਊਂਟਜ ਔਫਰ ਤੇ ਈਜ਼ੀ ਡਿਲੀਵਰੀ ਲੋਕਾਂ ਨੂੰ ਔਨਲਾਈਨ ਸ਼ੋਪਿੰਗ ਨੂੰ ਜ਼ਿਆਦਾ ਪਸੰਦ ਕਰਦੇ ਨੇਂ। ਤੁਸੀਂ ਅੱਜ ਕੱਲ ਵੇਖੋਂ ਐਕਸਪ੍ਰੈਸ ਡਿਲੀਵਰੀ ਨੀ ਚੱਲਦੇ ਆ ਕੁੱਛ- ਕੁੱਛ ਐਪ ਦੇ ਵਿੱਚ
ਹਾਂਜੀ।
ਤੁਸੀਂ ਜ਼ਿਆਦਾ ਪੈਸੇ ਦੇ ਦੋ ਤੋਂ ਜਲਦੀ ਤੁਹਾਡਾ ਸਮਾਂਨ ਆ ਜਾਣਾ ਏ।
ਹਾਂ ਉਹ ਤਾਂ ਹੈਗਾ ਏ, ਬਹੁਤ ਸਾਰੀ ਹੈਗੀ ਏ। ਵੈਬਸਾਈਟ ਉਹਨਾਂ ਤੇ ਐਹ ਹੋ ਗਿਆ, ਪਰ ਤਾਂ ਵੀ ਔਨਲਾਈਨ ਵੀ ਮਤਲਬ ਔਨਲਾਈਨ ਵੀ ਅੱਛਾ ਏ ਨੋ ਡਾਊਟ ਪਰ ਮੈਂਨੂੰ ਅਈ ਫੀਲ ਕਿ ਮੈਂਨੂੰ ਔਫਲਾਈਨ ਜਦ ਤੱਕ ਮੈਂ ਦੇਖ ਕੇ ਦਸ ਦੁਕਾਨਾਂ ਤੇ ਨਹੀਂ ਜਾਵਾਂਗੀ ਮੈਂ ਸੈਟਿਸਫਾਈਡ ਨਹੀਂ ਹੋਵਾਂਗੀ ਕਿ ਮੈਂ ਕੁਛ ਲੈਣਾਂ ਵਾ
ਨਹੀਂ ਐਹ ਤਾਂ ਹਰ ਗੋੜ ਕੁੜੀ ਦੀ ਗੱਲ ਹੈਗੀ, ਮੇਰਾ ਵੀ ਨਾ ਔਨਲਾਈਨ ਵਿੱਚ ਏਨਾਂ ਮਨ ਨੀਂ ਲੱਗਦਾ ਹੈਗਾ ਜਿੰਨਾ ਔਫਲਾਈਨ ਵਿੱਚ ਲੱਗਦਾ ਹੈਗਾ। ਤੁਸੀਂ ਦੇਖੋ ਔਫਲਾਈਨ ਤੋਂ ਤੁਸੀਂ ਜਾ ਕੇ ਟੱਚ ਕਰਕੇ, ਫੀਲ ਕਰਕੇ ਦੇਖ ਸਕਦੇ ਹੋ।
ਹਾਂ, ਉਹ ਮਤਲਬ ਉਹਨੂੰ ਅਸੀਂ ਵੇਅਰ ਕਰਕੇ ਵੀ ਦੇਖ ਸਕਦੇ ਆ। ਪਰ ਮੈਂ ਔਨਲਾਈਨ ਮੋਸਟ। ਦਾ ਟਮ ਕਦੀ ਸਾਇਜ, ਸਾਈਜ਼ ਇਸ਼ੂ ਮਨ ਤੇ ਮੋਸਟਲੀ ਸਾਈਜ਼ ਇਸ਼ੂ ਹੀ ਆਂਦਾ ਐ।
ਹਾਂਜੀ, ਹਾਂਜੀ। ਕੱਪੜੇ ਟ੍ਰਈ ਕਰਨਾ, ਇਲੈਕਟ੍ਰੋਨਿਕਸ ਦੇ ਚੀਜ਼ਾਂ ਵੀ ਕਿੰਨੀਆਂ ਚੈੱਕ ਕਰਦੀਆਂ ਨੇ ਸ਼ੋਪਕੀਪਰ ਤੋਂ ਡ। ਲੈਣਾ, ਔਫਲਾਈਨ ਸ਼ੋਪਿੰਗ ਨੂੰ ਨਾ ਟਰੱਸਟ ਵਰ ਦੀ ਬਣਾ ਦਿੰਦਾ ਹੈਗਾ।
ਤੇ ਹੈ ਅਜੇ ਸਟਾਰਟਿੰਗ ਤਾਂ ਔਫਲਾਈਨ ਹੀ ਸ਼ੋਪਿੰਗ ਹ ਨਾ ਸਾਡੇ ਮਤਲਬ। ਸਾਡੇ ਯੰਗ, ਸਾਡੇ ਪੇਰੈਂਟਸ, ਸਾਡੇ ਗ੍ਰੈਂਡ ਪੇਰੈਂਟਸ ਸ। ਫਲਾਈਨ ਹੀ ਕਰ ਰਿਹਾ ਤੇ ਔਨਲਾਈਨ ਹੁਣ ਸਾਡੀਦੀਜ਼ ਵਾਲੀ ਟਾਈਮ ਤੇ। ਹੁਣ ਬਹੁਤ ਜ਼ਾਂਦਾ ਕੀ ਕਹਿੰਦੇ ਆ। ਇਹ ਬਹੁਤ ਐਕਸਟੈਂਡ ਹੋ ਗਿਆ, ਪਹਿਲੇ ਔਨਲਾਈਨ ਸ਼ੋਪਿੰਗ ਸੀ ਪਰ ਨੋਰਮਲੀ। ਕੱਪੜੇ ਵਗੈਰਾ ਸੀ। ਹੁਣ ਅੱਜ -ਕੱਲ੍ਹ ਤਾਂ ਔਨਲਾਈਨ ਸ਼ੋਪਿੰਗ ਦੇ ਅਕਾ ਉਹਦੇ ਨਾਲ। ਅੱਜ- ਕੱਲ੍ਹ ਤੇ ਘਰ ਬੈਠੇ ਹੋ ਅਰ ਸਾਨੂੰ ਕੋਈ ਗਰੋਸਰੀ ਲੈਣੀ ਆ, ਉਹ ਵੀ ਔਨਲਾਈਨ ਆ ਜਾਂਦੀ ਐ।
ਹਾਂਜੀ, ਮੈਂ ਤਾਂ ਜ਼ਿਆਦਾਤਰ ਨਾ ਗਰੋਸਰੀ ਪ੍ਰੈਫਰ ਕਰਦੀਆਂ ਨੇ ਔਨਲਾਈਨ ਔਡਰ ਕਰਦੀ ਅ ਮੈਂ। ਉਹ ਪੰਜ ਮਿੰਟ ਤੋਂ ਆ ਜਾਣੀ ਐ, ਡੋਰ ਸਟੈਪ ਡਿਲੀਵਰੀ ਨਾਲ ਤਾਂ ਉਹਦੇ ਵਿੱਚ ਡਿਸਕਾਊਂਟ ਵੀ ਮਿਲ ਜਾਂਦੇ ਆ ਪਰ। ਤੁਸੀਂ ਵੇਖੋ ਅੱਜ- ਕੱਲ੍ਹ ਤੋਂ ਇੰਨੀ ਗਰਮੀ ਹੈਗੀ, ਬਾਹਰ ਜਾਣ ਤੋਂ ਟਾਈਮ ਹੀ ਨਹੀਂ ਲੱਗਦਾ ਹੈਗਾ। ਬਾਹਰ ਜਾ ਕੇ ਤੁਸੀਂ ਸਬਜ਼ੀਆਂ- ਸੁਬਜ਼ੀਆਂ ਖਰੀਦ ਲੋ ਟਾਈਮ ਈ ਨੀ ਲੱਗਦਾ ਹੈਗਾ। ਆਪਣੇ ਲੇਟ।
ਉਹ ਤੇ ਹੈਈ ਘਰ ਨੇ ਹਾਂ। ਔਰ ਉੱਪਰੋਂ ਇੰਨੀ ਕੁ ਜ਼ਿਆਦਾ ਗਰਮੀ ਜਾਣ ਦਾ ਵੀ ਮਨ ਨਹੀਂ ਕਰਦਾ।
ਹਾਂ ਬਿਲਕੁਲ। ਔਰ ਔਫਲਾਈਨ ਸ਼ੋਪਿੰਗ ਤੋਂ ਨਾ ਜੈਸੇ ਆਪਣਾ ਕੱਪੜਾ- ਕੁਪੜਾ ਹੋ ਗਿਆ ਜਾਂ ਜਵੈਲਰੀ ਦੀ ਚੀਜ਼ੇ ਹੋ ਗਈ ਨੇ। ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਜੋ ਔਨਲਾਈਨ ਸਈ ਨੀ। ਆਉਂਦੀਆਂ ਤੋ ਸ਼ੋਪਿੰਗ ਕਰਨ ਦਾ ਰੀਅਲ ਐਕਸਪੀਰੀਅੰਸ ਆਪਣੀ ਫੈਮਲੀ ਅ ਫਰੈਂਡਸ ਨਾਲ ਮਾਰਕੀਟ ਘੁੰਮਣਾ। ਵੀ ਅਲੱਗ ਇੰਜੋਏਮੈਂਟ ਹੋ ਜਾਂਨਾ।
ਹਾਂਜੀ, ਉਹ ਤੇ ਹੈ, ਉਹ ਤੇ ਹੈ।
ਤੁਸੀਂ ਬਾਹਰ ਜਾ ਰਹੇ ਆਊਟਿੰਗ ਹੋ ਜਾਂਦੀ ਐ, ਔਰ ਇੱਕ ਤੁਸੀਂ। ਡਿਸੀਜ਼ਨ ਮੇਕਿੰਗ ਭਾਗ ਵਰ ਵੀ ਕਿੰਨੀ ਵਧੀਆ ਹੋ ਜਾਂਣੀ ਐ।
ਹਾਂਜੀ, ਉਹ ਤੇ ਹੈ। ਇਹ ਮਤਲਬ ਬਹੁਤ ਜ਼ਿਆਦਾ ਫਾਇਦੇ ਆ, ਪਰ ਔਨਲਾਈਨ ਸ਼ੋਪਿੰਗ ਤਾਂ ਵੀ। ਕਦੀ ਕ ਵਾਰੀ ਵੀ ਹੁੰਦਾ ਜਾਣ ਦਾ ਮਨ ਨਈ ਏ। ਤੇ ਸਾਨੂੰ ਕੋਈ ਚੀਜ਼ ਔਨ, ਔਫਲਾਈਨ ਨਈ ਮਿਲ ਰਹੀ ਤਾਂ ਔਨਲਾਈਨ ਦੇਖ ਲਓ। ਵਰਨਾ ਮਤਲਬ ਠੀਕ ਐ, ਦੋਨੋ। ਦੋਨੋ ਈ ਠੀਕ ਨੇ। ਔਰ ਦੋਨੋ ਅਗਰ ਅਸੀਂ ਕਹੀਏ ਦੋਨਾਂ ਦੀ ਅਡਵਾਂਟਜਡਵ। ਵੀ ਨੇ ਰ ਡਿਸਐਡਵਾਂਟੇਜਿਸ ਵੀ ਨੇ।
ਬਿਲਕੁਲ, ਬਿਲਕੁਲ ਅੱਜ- ਕੱਲ ਤਾਂ ਲੋਕੀ ਮਤਲਬ ਆਪਣੇ। ਸਿਚੁਏਸ਼ਨ ਨਾਲ ਔਡਰ ਕਰਨੇ ਆ ਤੁਸੀਂ ਵੇਖੋ ਘਰ ਤੇ ਕੋਈ ਗੈਸਟ ਆਏਗਾ ਹੋਏ। ਔਰ ਕੋਈ ਮਤਲਬ ਐਸੇ ਵੀ ਹ ਤੁਸੀਂ ਘਰ ਛੋੜ ਕੇ ਨਹੀਂ ਜਾ ਸਕਦੇ। ਤੁਸੀਂ ਖਾਣਾ ਵੀ ਔਨਲਾਈਨ ਮੰਗਵਾ ਲਿਓ, ਫਿਰ ਉਹ ਵੀ। ਵਧੀਆ ਈ ਹੈਗਾ, ਇੱਕ ਤਰ ਕੀ ਟੈਕਨੋਲੋਜੀ ਹੈਗੀ ਤੇ ਤੁਹਾਡਾ ਕਮ ਆਸਾਨ ਕਰਦਾ ਅੱਜ -ਕੱਲ ਤੋਂ ਤੁਸੀਂ। ਓਨਲਾਈਨ ਚ ਸ਼ੈਫ ਕਿੰਨੇ ਆਦੇ, ਆ ਤੁਸੀਂ ਉਹਨਾ ਨੂੰ ਫੋਨ ਕਰੋ ਤੁਹਾਡੀ। ਚਨ ਤੋਂ ਆ ਕੇ ਖਾਣਾ ਬਣਾ ਕੇ ਚਲੇ ਵੀ ਜਾਨੇ ਆ।
ਉਸਨੂੰ ਆਵਦੀ ਸਿਚੁਏਸ਼ਨ ਕਰ ਦਿਓ ਉਹ ਵਧੀਆ ਹੈਗਾ।
ਹਾਂਜੀ, ਉਹ ਤੇ ਹੈ ਈ।
ਟਾਰ ਜਿਕ ਪਰ ਨਾ ਆਫਲਾਈਨ ਸ਼ੋਪਿੰਗ ਵਿੱਚ ਨਾ ਟਾਈਮ ਬਹੁਤ ਜਿਆਦਾ ਲੱਗਦਾ ਟ੍ਰੈਫਿਕ ਔਰ ਵੀੜ ਭਾੜ ਵਿੱਚ ਕਾਨ ਦੀ ਸਾਹਮਣੇ ਕਿੰਨਾ ਕਰਨਾ ਪੈਂਦਾ ਤੁਸੀਂ ਵੇਖੋ ਜਿਵੇਂ ਆਪਣੇ ਫੈਸਟੀਵਲ ਟਾਈਮ ਹੁੰਦਾ ਹੈਗਾ ਉਸਦੇ ਵਿੱਚ ਕਿੰਨੀਆਂ ਮੁਸ਼ਕਿਲ ਹੁੰਦੀ ਐ ਕਿੰਨੀ ਭੀੜ ਭਾੜ ਹੁੰਦੀ ਐ
ਹਾਂਜੀ
ਬੰਦਾ ਥੱਕ ਜਾਤਾ ਐ ਬਹੁਤ ਜਿਆਦਾ
ਹਾਂਜੀ ਸਹੀ ਬੋਲ
ਹਰ ਸ਼ੋਪ ਤੇ ਵਰਾਇਟੀ ਨਾ ਲਿਮਿਟਡ ਹੋ ਸਕਦੀ ਐ ਤੇ ਹਰ ਵਾਰ ਨਾ ਡਿਸ ਕਾਉਟ ਜਾ ਵੇਲਬਲ ਨਹੀ ਹੁੰਦੀਆ ਔਫਲਾਈਨ ਮਲ ਤ ਓਨਲਾਈਨ ਤੋਂ ਇੰਨੀਆਂ ਵਰਾਇਟੀਆਂ ਹੁੰਦੀਆਂ ਨੇ ਔਰ ਔਫਲਾਈ ਟਨ ਵਰਾਇਟੀ ਨੀ ਹੁੰਦੇ ਹੈਗੀ
ਪਾ ਉਹ ਤੇ ਹੈ ਮ ਮਤਲਬ ਓਨਲਾਈਨ ਦੀ ਵਰਾਇਟੀ ਸਾਨੂੰ ਮਿਲ ਜਾਂਦੀ ਏ
ਹਾਂਜੀ
ਪਰ ਔਫਲਾਈਨ ਪਰ ਔਫਲਾਈਨ ਦਾ ਤੇ ਮੈਸ ਆਇ ਗੇ ਨੇ ਕਿ ਅਸੀਂ ਆਪਣੀ ਫੈਮਿਲੀ ਫਰੈਂਡਸ ਨਾਲ ਜਾ ਦੇ ਉਹ ਤੁਸੀਂ ਐਕਸਪੀਰੀਅੰਸ ਕਰ ਰਹੇ ਓ ਨੇਗੀ ਨੇਵੀਂ ਈ ਸ਼ੋਪ ਜਾ ਕ ਕੇ ਨਬੀ ਨਬੀ ਜਗ੍ਹਾ ਜਾ ਕੇ ਦੇਖਦੇ ਆ ਕਿ ਕਿੱਥੋਂ ਕੀ ਮਿਲਦਾ ਏ ਕਿੱਥੋਂ ਕਿਵੇਂ ਦਾ ਮਿਲਦਾ ਏ
ਹਾਂ ਬਿਲਕੁਲ ਬਿਲਕੁਲ ਔਰ ਕਰ ਕਿਤੋ ਔਫਲਾਈਨ ਸ਼ੋਪਿੰਗ ਓ ਔਨਲਾਈਨ ਤੇ ਦੋਨੋ ਦੇ ਆਪਣੇ ਆਪਣੇ ਫਾਇਦੇ ਹੈਗੇ ਨੇ ਪਰ ਤੁਸੀਂ ਨਾਗਦ ਕਿੱਥੇ ਏਥੇ ਮਤਲਬ ਕਿ ਏ ਸਪੋਰਟ ਕਰਦੇ ਮਤਲਬ ਯੇਹ ਔਫਲਾਈਨ ਸ਼ੋਪਿੰਗ ਜਾਂ ਓਨਲਾਈਨ ਸ਼ੋਪਿੰਗ
ਮੈਂ ਤੇ ਔਫਲਾਈਨ ਈ ਕਰਦੀ ਆ ਮੋਸਟਲੀ
ਮੈਂ ਵੀ ਹੁਣ ਓਫ ਲਾਈਨ ਕਰਨੀ ਆ ਆਪੇ ਏ ਕਿਉਂਕਿ ਨਾ ਮਲਬ ਮੌਸਮ ਵੀ ਠੀਕ ਠਾਕ ਹੀ ਹੁੰਦੈ ਹੈਗਾ ਅੱਜ ਤੇ ਮੌਸਮ ਵੀ ਠੀਗ ਹੋ ਗਿਆ ਨੇ ਤੋ ਮੈਂ ਵੀ ਹੁਣ ਸੋਚਿਆ ਗੀ ਔਫਲਈਨ ਜਾ ਕੇ ਨਾ ਕੁਛ ਸੂਟਾ ਵੂਟਾ ਵੀ ਫਲਾਵਾਂ ਤੂੰ ਕਾਲਜ ਜਾਣਾ ਏਹ ਨਾ ਤੂੰ ਕਾਲਜ ਜਾਣਾ ਐ ਤੇ ਕੁੁਰਤੀ ਕੁੜਤੀ ਵੇਖ ਲਮਾ ਕੁਛ
ਹਾਂ ਉਹੀ ਮੈਂ ਵੀ ਇਹੀ ਸੋਚਦੀ ਈ ਅਸੀਂ ਚੱਲਾਂਗੇ ਕਿਸੀ ਦਿਨ ਨਾਨ ਤੁਸੀਂ ਆਣਾ
ਹਾਂ ਉ ਹਾਂ ਹਾਂਜੀ ਬਿਲਕੁਲ ਬਿਲਕੁਲ ਔਰ ਪਲੈਨ ਬਣਾਵਾਂਗੇ ਅਸੀਂ ਚੱਲਾਂਗੇ ਅੱਜ ਕੱਲ ਤੇ ਕਿੰਨੀਆਂ ਮਾਰਕੀਟ ਕਿਟ ਹੁੰਦੀਆਂ ਨੇ ਜੋ ਅੱਜ ਕੱਲ ਵੋ ਕਿਥੇ ਨਵੇਂ ਨਵੇਂ ਟਾਈਪ ਦੇ ਸੂਟ ਤੇ ਮਿਲਦੀਆ ਓਨਲਾਈਨ ਤੋਫ ਤੇ ਨਾ ਰੇਟ ਡਿਫਰਸ ਵੀ ਬੜਾ ਹੁੰਦਾ ਐ
ਹਰ ਮਹਾ ਉਹ ਤੇ ਹੁੰਦਾ ਰੇਟ ਡਿਫਰੈਂਸ ਪਰ ਠੀਕ ਐ
ਜੇ ਓਨਲਾਈਨ ਆਠ ਸੌ ਨੌ ਸੌ ਹਜ਼ਾਰ ਦੀ ਮਿਲਦੀ ਹੈਗੀ ਐ ਉਹ ਬਾਹਰ ਤੁਸੀਂ ਵੇਖੋ ਤੀਨ ਚ ਸੌ, ਚਾਰ ਸੌ, ਪੰਜ ਸੌ ਦੀ ਮਿਲਦੀ ਐ ਮਤਲਬ ਸੀਦਾ ਰੇਟ ਨਾ ਅੱਧੇ ਹੋ ਜਾਨੇ ਏ
ਹਾਂ ਉਹ ਥੋੜ੍ਹਾ ਡਿਲਵਰੀ ਚਾਰਜਿਸ ਥੋੜ੍ਹਾ ਆਪਣਾ ਕਮਿਸ਼ਨ ਥੋੜ੍ਹਾ ਡਿਲੀਵਰੀ ਵਾਲੇ ਦਾ ਕਮੀ ਸਿੰਘ ਉਹ ਸ਼ਭ ਰਾਤ ਨੂੰ ਹੁੰਦੇ ਆ ਤਾਂ ਫੇਰ ਚਲੋ ਮੈਂ ਤੁਹਾਨੂੰ ਕਰਦੀ ਐ ਐ ਮੈਂ ਨਾ ਤਾਹਾਨੂੰ ਥੋੜ੍ਹੀ ਦੇਰ ਤੱਕ ਕਰਦੀ ਆ ਜਰਾ ਮੈਨੂੰ ਕੋਈ ਆਇਆ ਮੇਰੇ ਘਾਰ ਠੀਕ ਐ
ਹਾਂ ਬਿਲਕੁਲ ਬਿਲਕੁਲ ਸਸਰੀ ਕਾਲ
ਜੀ ਸਸ਼ਰੀ ਕਾਲ ਜੀ